ਹੂੰ।
ਹੈਲੋ।
ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਹੈ?
ਹਾਂਜੀ ਵਧੀਆ, ਸਤਿ ਸ਼੍ਰੀ ਅਕਾਲ ਤੁਸੀਂ ਦੱਸੋ।
ਬਸ ਜੀ ਵਧੀਆ ਚੜ੍ਹਦੀ ਕਲਾ, ਹੋਰ ਜੀ ਘਰਦੇ ਕਿਵੇਂ ਨੇ ਸਾਰੇ।
ਹਾਂਜੀ ਸਭ ਵਧੀਆ ਤੁਸੀਂ ਸੁਣਾਓ।
ਬਸ ਜੀ ਵਿਹਲੇ ਬੈਠੇ ਸੀ ਯਾਰ ਮੈਂ ਕਿਹਾ ਚਲੋ ਭਰਾ ਨੂੰ ਫੋਨ ਕਰਲਾਂ।
ਹਾਂ, ਚਲੋ ਵਧੀਆ ਕੀਤਾ ਯਾਰ। ਪਤਾ ਕੀਤਾ।
ਹੋਰ ਹੋਰ ਯਾਰ।
ਹੂੰ।
ਇੱਕੋ ਜ਼ਿੰਦਗੀ ਯਾਰ ਯਾਦ ਕਰਨਾ ਜ਼ਰੂਰੀ ਹੈ ਸਾਰਿਆਂ ਨੂੰ।
ਹੂੰ, ਹੂੰ, ਸਹੀ ਗੱਲ ਹੈ ਕਿਸੇ ਨਾਲ ਮੂੰਹ ਬਣਾ ਕੇ ਕੀ ਫਾਇਦਾ ਹਨਾਂ ਵੀ। ਸਾਰਿਆਂ ਨਾਲ ਪਿਆਰ ਚ ਰਹਿਣਾ ਚਾਹੀਦਾ ਬਸ, ਹੂੰ।
ਆਪਣਾ ਹੋਰ।
ਸਹੀ ਗੱਲ ਆ ਹੋਰ ਵਧੀਆ। ਮੈਂ ਬੈਠਾ ਸੀ ਗਿਆ ਸੀ ਮੈਂ ਮਾਰਕੀਟ।
ਅੱਛਾ-ਅੱਛਾ, ਤੇ ਯਾਰ ਮੈਂ ਨਾ ਅੱਜ ਆਪਣਾ ਉੱਠਿਆ ਲੇਟ ਸੀਗਾ ਤਾਂ ਕਰਕੇ ਅਲਾਸ ਆ ਜਾ ਰਿਹਾ ਯਾਰ ਮਨ ਹੀ ਨਹੀਂ ਕਰ ਰਿਹਾ ਕਿੱਥੇ ਵੀ ਜਾਣ ਦਾ।
ਅੱਛਾ, ਨਹੀਂ ਤੁਸੀਂ ਇਸ, ਹਾਂ ਜਲਦੀ ਉੱਠ ਕੇ ਮੈਂ ਕਹਿੰਦਾ ਵੋਕਿੰਗ ਤੇ ਜਾਇਆ ਕਰੋ।
ਹਾਂ ਨੀ ਪਹਿਲਾਂ ਕਰਦਾ ਹੁੰਦਾ ਸੀ ਯਾਰ ਮੈਂ ਸਵੇਰੇ ਸਵੇਰੇ ਆਪਣਾ ਵਰਕ ਆਊਟ ਕਰਨਾ। ਹੁਣ ਮੈਂ ਫਿਰ ਸਟਾਰਟ ਕਰਦਾਗਾ ਯਾਰ ਦੁਬਾਰਾ ਹਾਂਜੀ- ਹਾਂਜੀ, ਹੁਣ ਸਵੇਰੇ ਉੱਠ ਜਾਇਆ ਕਰਾਂਗਾ। ਹਾਂਜੀ-ਹਾਂਜੀ ਨਾਲੇ ਸਵੇਰੇ ਉੱਠਣ ਦਾ ਯਾਰ ਬਹੁਤ ਬੈਨੀਫਿਟ ਹੈ ਯਾਰ, ਪਹਿਲਾਂ ਮੈਂ ਕਰਦਾ ਹੁੰਦਾ ਸੀਗਾ ਸਵੇਰੇ ਜਲਦੀ ਉਡਦਾ ਸੀ। ਹੁਣ ਯਾਰ ਛੱਡ ਹੀ ਦਿੱਤਾ ਮੈਂ ਉਠਣਾ, ਉਠ ਜਾਂਦਾ ਸੀ ਮੈਂ ਸਾਢੇ ਛੇ ਜਾਂ ਛੇ ਵਜੇ, ਹਾਂ। ਇੰਨਾ ਠੀਕ ਹੈ, ਉਸ ਤੋਂ ਪਹਿਲਾ ਤਾਂ ਉਠਿਆ ਨਹੀ ਜਾਂਦਾ ਸਾਡੇ ਕੋਲ ਬਰ
ਠੀਕ ਆ।
ਹੋਰ ਤੁਸੀ ਉੱਠਦੇ ਹੋ ਛੇਤੀ ਕਿ ਨਹੀ?
ਨਹੀਂ ਮੈਂ ਉੱਠ ਜਾਂਦਾ ਕਦੀ ਕਦੀ
ਅੱਛਾ, ਹਾਂ ਨੀ ਠੀਕ ਹੈ ਆਪਣਾ ਸਵੇਰੇ ਛੇਤੀ ਛੇਤੀ ਉਠ ਕੇ, ਆਪਣਾ ਥੋੜਾ ਮੈਡੀਟੇਸ਼ਨ ਕਰਕੇ ਥੋੜਾ ਉਹ ਕਰਲੇ ਬੰਦਾ ਹਨਾ, ਨਾਲੇ ਸਵੇਰੇ-ਸਵੇਰੇ ਠੰਡੀ ਹਵਾ ਚੱਲ ਰਹੀ ਹੁਦੀ ਹੈ, ਵਧੀਆ।
ਵਾਕ ਤਾਂ ਹੋ ਹੀ ਜਾਂਦੀ ਹੈ ਸੁਬਾਹ ਉੱਠ ਕੇ ਕਦੀ-ਕਦੀ ਜਦੋਂ ਅੱਖ ਖੁਲ ਜੇ ਤੇ ਗੁਰਦੁਆਰੇ ਚਲੇ ਜਾਈਦਾ
ਹਾਂ, ਆਪਣਾ ਸਵੇਰੇ ਗੁਰਦੁਆਰੇ ਚੱਲ ਜੇ ਬੰਦਾ। ਨਾਲੇ ਵੋਕ ਵੀ ਹੋਜੂਗੀ ਵਧੀਆ ਹਾਂ ਅਸੀ ਗੱਲ ਹੈ ਤੇ ਹਾਂ, ਹਾਂਜੀ- ਹਾਂਜੀ, ਤੇ ਬੰਦਾ ਆਪਣਾ ਸਵੇਰੇ ਛੇਤੀ ਉੱਠ ਕੇ ਥੋੜਾ ਵਰਕ ਆਊਟ ਕਰ ਲਏ। ਪੁਸ਼ ਅਪਸ ਮਾਰ ਲਏ ਥੋੜ੍ਹੀ ਸਟਰੈਚਿਗ ਕਰ ਲਏ ਰਨਿਗ ਕਰ ਲਏ, ਜੇਕਰ ਹੋ ਸਕਦੀ ਹੈ ਤੇ ਬੰਦੇ ਕੋਲੋਂ, ਦੇਖਿਆ ਜੇ ਤਾਂ ਫਾਇਦਾ ਹੀ ਹੈ, ਨੁਕਸਾਨ ਤਾਂ ਬਿਲਕੁਲ ਵੀ ਨੀ ਹੈ। ਚੀਜ਼ ਦੇ, ਹਾਂ ਕੋਈ, ਹਾਂ ਕੋਈ ਨੁਕਸਾਨ ਨਹੀ ਅ ਸਵੇਰੇ ਜਲਦੀ ਉਠਣ ਤੇ ਕੁੱਝ ਵੀ ਨੁਕਸਾਨ ਨੀ ਹੈ।
ਹਾਂ- ਹਾਂ-
ਆਪਣਾ ਜਿਵੇ ਬੰਦਾ ਬਿਜੀ ਹੁੰਦਾ ਨਾ, ਉਹ ਕੰਮ- ਕੰਮ ਬੰਦਾ ਕਰ ਨੀ ਪਾ ਰਿਹਾ ਹੁੰਦਾ ਆਪਣਾ ਤੇ ਬੰਦਾ ਸਵੇਰੇ ਉਠ ਕੇ ਛੇਤੀ ਆਪਣਾ ਜਿਵੇ ਸਟਡੀ ਕਰਨੀ ਸਟਡੀ ਕਰ ਲਿਆ ਬੰਦਾ ਹੈਨਾ।
ਹੂ ਹੂ ਹਾਂ ਸਹੀ ਗੱਲ ਹੈ। ਮਾਇਡ ਫਰੈਸ਼ ਹੁੰਦਾ ਨਾ ਫੇਰ ਉਦੋ ਸੁਬਾਹ ਹਾਂ- ਹਾਂ ਸਹੀ ਸਹੀ ਗਲ ਐ, ਕਿਉਕਿ ਬਾਅਦ ਚ ਫਿਰ ਤੁਸੀ ਬਸ ਫਿਰ ਸ਼ੋਰ ਸ਼ਰਾਬਾ ਹੋ ਜਾਂਦਾ ਬਾਆਦ ''ਚ-
ਹਾਂ ਫਿਰ ਬਾਅਦ ਚੋ ਆਹੀ ਚਿੜ ਚਿੜੀ ਹੈ। ਕਦੇ ਕੋਈ ਬੋਲ ਰਿਹਾ ਕਦੇ ਕੋਈ ਬੋਲ ਰਿਹਾ, ਬੰਦਾ ਕਮ ਹੀ ਨਹੀਂ ਕਰ ਪਾਉਦਾ ਫਿਰ ਆਪਣਾ
ਹੂ ਹੂ ਸਹੀ ਗੱਲ
ਨਾਲੇ ਫਿਰ ਟਾਈਮ ਬੜਾ ਮਿਲਦਾ ਬੰਦੇ ਨੂੰ, ਪੂਰੇ ਦਿਨ ਦਾ
ਹਾਂ- ਹਾਂ ਨਾਲੇ ਇਹ ਵੀ ਹੈ ਬਈ, ਸਾਡਾ ਜਿਹੜਾ ਘਾਰ ਹੈਨਾ, ਇਹ ਸਾਰਾ ਇੰਡਸਟਰੀਅਲ ਏਰੀਆ ਨਾ, ਤੇ ਉਹਦੇ ਕਾਰਨ ਤੁਹਾਡੀ ਫਿਰ ਤੁਸੀਂ ਸਮਝ ਹੀ ਗਏ ਹੋਣੇ, ਬ ਸੁਬਾਹ- ਸੁਬਾਹ ਤਾਂ ਚਲੋ ਇਨਾ ਕੁ ਚੱਲਦੀ ਨ ਫੈਕਟਰੀਆਂ ਵਗੈਰਾ ਤੇ ਹਾਂ- ਹਾਂ- ਹਾਂ ਫਿਰ ਉਸ ਤੋਂ ਬਾਅਦ, ਫਿਰ ਔਖਾ ਹੋ ਜਾਂਦਾ।
ਹਾਂ ਨਹੀ ਤਾਇਰ ਕਿਨਾ ਧੂੰਆਂ ਹੁਦਾ ਹੈ। ਪੋਲਿਊਸ਼ਨ ਕਿਨਾ ਫੈਲਾ ਦਿਦੇ ਆ ਫਿਰ ਬਾਹਰ ਤੋਂ, ਬ ਆਹੀ ਟਾਈਮ ਆ ਬੰਦਾ ਫਿਰ ਆਪਣਾ ਛੇਤੀ ਉਠ ਕੇ ਆਪਣਾ ਫਰੈਸ਼ ਏਅਰ ਲੈ ਵਧੀਆ ਆਪਣਾ ਜੋ ਪ੍ਰੋਡਕਟਿਵ ਲਗੇ, ਬੰਦਾ ਉਹ ਕਮ ਕਰ ਲਿਆ ਸਵੇਰੇ- ਸਵੇਰੇ
ਹਾਂ- ਹਾਂ ਸਹੀ ਗੱਲ-
ਹੂ, ਹੋਰ ਬਾਕੀ ਸਿਹਤਾਂ ਕਾਇਮ ਨੇ, ਘਰ ਦੇ ਵਧੀਆ ਸਾਰੇ।
ਹਾਂ ਸਭ ਵਧੀਆ, ਤੁਸੀ ਸੁਣਾਓ
ਬਸ ਜੀ ਵਧੀਆ, ਚੜ੍ਹਦੀ ਕਲਾ ਹੋਰ ਭਾਜੀ ਮੌਸਮ ਕਿਵੇ ਹੈ, ਕਿਵੇ ਲਗ ਰਿਹਾ ਮੌਸਮ ਦਾ
ਮੌਸਮ ਤਾਂ ਠੀਕ ਹੀ ਹੈ, ਮੌਸਮ ਤਾਂ ਖਰਾਬ ਹੀ ਹੋਇਆ ਦਾ, ਪਰ ਗਰਮੀ ਬਹੁਤ ਹੈ।
ਗਰਮੀ ਬਹੁਤ ਐ, ਨਾਲੇ ਹੁਣੇ ਥੋੜਾ ਮੀਹ ਪਿਆ ਸੀਗਾ ਮਾੜਾ- ਮਾੜਾ ਕਣੀ ਆ ਰਹੀ ਸੀਗੀ ਥੋੜੀ ਥੋੜੀ। ਉਹਦੇ ਕਰਕੇ, ਥੋੜਾ ਜਿਹਾ ਠੀਕ ਹੋਇਆ ਮੌਸਮ। ਬਸ ਬਾਅਦ ਚੋਂ, ਹੂਮਸ ਨਾ ਹੋ ਜਾਏ ਬਿਲਕੁਲ।
ਹੁੰ, ਉਹ ਤਾਂ ਹੋ ਹੀ ਜਾਏਗੀ ਦੇਖ ਲੈਣਾ, ਹੁਣ ਤਾਂ ਚਲੋ ਫੇਰ ਵੀ ਠੀਕ ਐ ਮੌਸਮ, ਹਾਂ। ਉਹ ਬਾਰਿਸ਼ ਦੇ ਕਾਰਨ ਹੋਆ ਬਸ। ਹੁੰ, ਹੁੰ, ਹੁੰ।
ਮੈਂ ਤੇ ਕਹਿਣਾ, ਵੀ ਟੁੱਟ ਕੇ ਬਾਰਿਸ਼
ਹਾਂ ਸਹੀ ਗੱਲ
ਟੁੱਟ ਕੇ ਬਾਰਸ਼ ਪੇ, ਥੋੜਾ ਜਿਹਾ ਠੰਡਾ ਮੌਸਮ ਹੋ ਜਾ ਯਾਰ। ਮਜ਼ਾ ਆ ਜਾਏਗਾ ਯਾਰ ਵਧੀਆ, ਇੰਨੀ ਗਰਮੀ ਯਾਰ ਬਰਦਾਸ਼ਤ ਨਹੀਂ ਹੁੰਦੀ ਯਾਰ ਇਹ ਚ
ਸਹੀ ਗੱਲ ਐ, ਤੁਸੀਂ ਹੋਰ ਕੀ ਕਰਦੇ ਜੋਬ ਵਗੈਰਾ, ਜਾਂ ਫੇਰ ਸਟੱਡੀ?
ਮੈਂ ਹਾਂਜੀ, ਸਟੱਡੀ ਤਾਂ ਹੋ ਗਈ ਆ ਮੇਰੀ ਯਾਰ, ਜੋਬ ਕਰ ਰਿਹਾ ਸੀ ਮੈਂ ਹਾਂਜੀ, ਸਟਡੀ ਭਾਜੀ ਮੈਂ ਆਪਣਾ ਬੀ-ਬੀ-ਏ ਕਰ ਰਿਹਾ ਸੀ। ਬੀ-ਬੀ-ਏ ਹਾਂਜੀ ਹੋ ਗੀ, ਹਾਂਜੀ-ਹਾਂਜੀ ਹੋ ਗੀ ਭਾਜੀ ਹੋ ਗਈ।
ਅੱਛਾ-ਅੱਛਾ।
ਤੇ ਕੀ ਕਹਿੰਦੇ ਆ, ਤੁਸੀਂ ਮੂਵੀਜ਼ ਦੇਖਦੇ ਹੋ?
ਮੂਵੀਜ਼, ਨਾ ਮੈਂ ਵੈਸੇ ਦੇਖਦਾ ਨੀ, ਤੁਸੀਂ?
ਤੇ ਇੱਕ ਹੁਣ ਨਵੀਂ ਮੂਵੀ ਰਿਲੀਜ਼ ਹੋਈ ਆ ਦਲਜੀਤ ਦੀ ਤੁਸੀਂ ਵੇਖੀ ਹੋਣੀ ਸ਼ਾਇਦ ਸ
ਨੀਂ ਮੈਂ ਦੇਖੀ ਨਈਂ, ਰਲੀਜ਼ ਸ਼ਾਇਦ ਹੋਈ ਆ ਪਰ ਮੈਂ ਵੀ ਇੰਟਰਸਟ ਨਈਂ ਲਿਆਂਦਾ ਇਹਨਾਂ ਚੀਜ਼ਾਂ ਦਾ ਨਾ ਥੋੜਾ
ਅੱਛਾ ਜੀ।
ਫੇਰ ਹਾਂਜੀ ਤੁਸੀਂ ਦੱਸੋ ਕਾਹਦੀ ਸੀ ਬਈ
ਸਤ ਉਹ ਪੰਜਾਬ ਨਾਈਨਟੀ ਫਾਈਵ ਵਾਲੀ ਬਾ ਉਹਦਾ ਨਾਮ ਚੇਂਜ ਕਰਤਾ ਮੂਵੀ ਦਾ। ਬਾ ਹੁਣ ਡਾਊਨਲੋਡ ਕੀਤੀ ਹੋਈ ਐਂ, ਮੈਂ ਦੇਖ ਹਾਂ, ਪਹਿਲਾਂ ਉਹਨਾਂ ਨੇਂ ਅਪਲੋਡ ਕੀਤੀ ਸੀਗੀ ਓ-ਟੀ-ਟੀ ਐਪ ਤੇ। ਫੇਰ ਰਿਮੂਵ ਵੀ ਕਰਤੀ ਬਾਦ ਚੋਂ।
ਅੱਛਾ, ਅੱਛਾ।
ਉਹਦੇ ਚ ਨਾਂ ਅਹ ਰਐਲਿਟੀ ਦਿਖਾਈ ਸੀ। ਸੀਗੀ ਗੋਰਮੈਂਟ ਬਾਰੇ, ਗੋਰਮੈਂਟ ਦੇ ਪੰਜਾਬ ਪੁਲਿਸ ਬਾਰੇ ਵੀ ਕਿਵੇਂ ਉਹਨਾਂ ਨੇਂ ਧੱਕਾ ਕੀਤਾ ਸੀ ਸਿੱਖਾਂ ਨਾਲ।
ਹਂ
ਵ ਉਹਦੇ ਕਰਕੇ ਤਾਂਹੀ ਫੇਰ ਗੌਰਮੈਂਟ ਮੁਵ ਰਿਲੀਜ਼ ਨ੍ਹੀਂ ਹੋਣ ਦੇ ਰਹੀ ਸੀ ਉਹ, ਮੈਂ ਤਾਂ ਕਹਿਣਾ ਵੇਖੋ ਮੂਵੀ ਬੜੀ, ਬਹੁਤ ਹੀ ਵਧੀਆ ਮੂਵੀ ਐ। ਜੇ ਤੁਹਾਨੂੰ ਚਾਹੀਦੀ ਐ ਮੈਂ ਤੁਹਾਨੂੰ ਲਿੰਕ ਸੈਂਡ ਕਰ ਦਾਂਗਾ, ਵਧੀਆ ਮੂਵੀ ਦਾ ਤੇ ਵੇਖ ਲੈਣਾ ਮੂਵੀ ਮੂਵੀ ਬੜੀ ਵਧੀਆ ਪਾਜੀ ਉਹ।
ਹਂ
ਹਾਂਜੀ, ਨਾਲੇ ਆਪਣੇ ਲੋਕਾਂ ਨੂੰ ਪਤਾ ਲੱਗਦੇ ਹਨਾਂ ਵੀ ਕੀ ਕੀ ਹੋਇਆ ਸਾਡੇ ਨਾਲ ਰ ਸਟਾਰਟਿੰਗ ਚ
ਆਪਣੇ ਤੇ ਪਹਿਲਾਂ ਕੀ-ਕੀ ਕੀਤਾ ਕਿ ਬੀਤੀ ਸਰਕਾਰ ਵੀ ਸਾਡੇ ਨਾਲ ਕੀ ਬੀ ਸਰਕਾਰ ਨੇ ਉਹ ਪਤਾ ਲੱਗਣਾ ਚਾਹੀਦਾ ਵੈਸੇ ਵੀ।
ਉਹਨਾਂ ਨੂੰ ਲਵਾਰਿਸ਼ ਲਾਸ਼ ਘੋਸ਼ਿਤ ਕਰਤਾ ਸੀ, ਲਵਾਰਿਸ਼ ਲਵਾਰਸ਼ ਕਰਤਾ ਸੀ ਉਹਨਾਂ ਨੂੰ ਅਨਾਊਂਸ ਵੀ ਇਹ ਲਵਾਰਿਸ ਨੇਂ ਬਿਲਕੁਲ, ਤੇ ਉਹ ਸਟੋਰੀ ਬੇਸਡ ਹੇਗਾ ਸੀ, ਜਸਵੰਤ ਸਿੰਘ ਖਾਲੜਾ ਉੱਤੇ, ਤੇ ਉਹਨਾਂ ਨੇਂ ਕੁਛ ਨਈ ਕੀਤਾ ਸੀਗਾ, ਵੀ ਮੈਨੂੰ ਦੱਸੋ ਬਈ ਜਿਹੜੇ ਬੱਚੇ ਬੰਦੇ ਮਰੇ ਐ ਹਨਾਂ ਵੀ ਇਹਨਾਂ ਦਾ ਨਾਮ ਦੱਸੋ? ਡਿਟੇਲ ਕੀ ਐ? ਉਹਨਾਂ ਦਾ ਡੈਥ ਸਰਟੀਫਿਕੇਟ ਦੋ, ਗੌਰਮੈਂਟ ਨੇ ਡਿਨਾਈ ਕਰਤਾ, ਬਾ ਉਹ ਖਾਣ ਵਸਤੇ ਮੂਵੀ ਬਣਾਈ ਆ ਵਧੀਆ, ਬੜੀ ਵਧੀਆ ਮੂਵੀ ਆ ਪਾਜੀ ਬਹੁਤ ਵਧੀਆ।
ਹਂ, ਹਂ।
ਤੇ ਬੰਦਾ ਆਪਣਾ ਸਵੇਰੇ ਉੱਠ ਜੇ ਵਧੀਆ ਹੈਨਾਂ, ਮੈਂ ਹੁਣ ਟਰਾਈ ਕਰੂੰਗਾ ਸਵੇਰੇ ਛੇਤੀ ਉੱਠੂੰਗਾ।
ਹਾਂ, ਕੋਈ ਨੀ ਸਾਢੇ ਛੇ ਤਾਂ ਫੇਰ ਵੀ ਚਲੋ ਲੇਟ ਐ। ਚਾਰ ਜਾਂ ਪੰਜ ਵਜੇ ਤੱਕ ਤਾਂ ਉੱਠ ਈ ਜਾਣਾ ਚਾਹੀਦਾ। ਕਿ ਨਾਲੇ ਇਹ ਵੀ ਆ ਫਿਰ ਰਾਤ ਨੂੰ ਜੇ ਲੇਟ ਸੋਣਾ ਫੇਿਰ ਸੁਬਾਹ ਜਲਦੀ ਅੱਖ ਨੀਂ ਖੁੱਲਦੀ ਨਾਂ ਹਨਾਂ
ਹਾਂ, ਬੰਦਾ ਫਿਰ ਰਾਤ ਨੂੰ ਟਾਈਮ ਸਿਰ ਸੋ ਜੇ, ਫਿਰ ਸਵੇਰੇ ਆਪਣੇ ਆਪ ਬੰਦਾ ਉੱਠ ਜੇਗਾ ਵਧੀਆ। ਜੇ ਲੇਟ ਸੋਏਗਾ ਫੇਰ ਤਾਂ ਫਾਇਦਾ ਈ ਨਈਂ ਉੱਠਣ ਦਾ ਸਵੇਰੇ
ਹਾਂ, ਹਾਂ ਉੱਠਿਆ ਈ ਨਈਂ ਜਾਣਾ ਪਹਿਲੀ ਗੱਲ ਹਂ, ਚਾਹੇ ਤੁਸੀਂ ਅਲਾਰਮ ਲਗਾ ਕੇ ਸੋ ਜੋ ਫੇਰ ਵੀ ਅਲਾਰਮ ਦਾ ਵੀ ਨਈਂ ਪਤਾ ਲੱਗਣਾ ਹੈਨਾਂ
ਹਾਂ ਸਹੀ ਗੱਲ ਐ, ਬਿਲਕੁਲ ਜੇ ਅੱਖ ਖੁੱਲ ਵੀ ਗਈ ਫੇਰ ਬਾਅਦ ਚੋਂ ਬੰਦਾ ਆਖ ਦਰਦ ਹੋਣੀ ਬਾਦ ਚ ਜੇ ਨੀਂਦ ਪੂਰੀ ਨਾ ਹੋਈ ਫਿਰ
ਹਾਂ, ਹਾਂ
ਇਸ ਕਰਕੇ ਬੰਦਾ ਰਾਤ ਨੂੰ ਸੌ ਜੇ ਦਸ ਕੁ ਵਜੇ ਜਾਂ ਸਾਡੇ ਨੌਂ ਦਸ ਵਜੇ ਹਨਾਂ ਉਹ ਤੋਂ ਬਾਅਦ ਆਪਣਾ ਸਵੇਰੇ ਛੇਤੀ ਜੇ ਉੱਠ ਜੇ ਬੰਦਾ
ਹਾਂ ਇਹ ਤਾਂ ਹੈ ਲਾਸਟ ਦਸ ਵਜੇ ਤੱਕ ਸੋ ਜਾਣਾ ਚਾਈਦਾ ਵੈਸੇ
ਦਸ ਕੁ ਵਜੇ ਬੰਦਾ ਸੋਜੇ ਆਪਣਾ, ਸਵੇਰੇ ਆਪਣਾ ਛੇਤੀ ਉੱਠ ਕੇ ਛੇ ਜਾਂ ਪੰਜ ਵਜੇ ਆਪਣਾ ਬੰਦਾ ਥੋੜਾ ਵੋਕ ਕਰ ਲੈ, ਮੈਡੀਟੇਸ਼ਨ ਕਰ ਲੈ, ਸਟਡੀ ਕਰ ਲੈ। ਹਾਂ ਵਾਕਿੰਗ ਕਰ ਲੇ ਹਾਂ, ਬੰਦਾ ਪਾਠ ਪੂਠ ਕਰ ਲਏ ਯਾਰ ਪਾਠ ਦਾ ਵੀ ਕਿੰਨਾ ਇਫੈਕਟ ਹੁੰਦਾ ਯਾਰ ਵਧੀਆ ਪਾਠ ਕਰ ਸਕਦਾ ਬੰਦਾ ਸਹੀ ਗੱਲ ਆ ਭਾਜੀ ਬਿਲਕੁਲ।
ਹੂੰ।
ਨਾਲੇ ਰੱਬ ਨਾਲੇ ਵੀ ਜੁੜਨਾ ਜਰੂਰੀ ਹੈ।
ਹਾਂ ਇਹ ਤਾਂ ਹੈ
ਰੱਬ ਨਾਲੇ ਵੀ ਜੁੜ ਲਵਾਂਗੇ ਥੋੜਾ ਬਹੁਤਾ
ਹੂੰ, ਹੋਰ ਵਧੀਆ ਤੁਸੀਂ ਸੁਣਾਓ
ਬਸ ਜੀ ਵਧੀਆ ਲੰਘੀ ਜਾਂਦੀ ਆ ਲਾਈਫ, ਹੋਰ। ਟ੍ਰਿਪ ਦੇ ਬਾਰੇ ਹਾਂ ਆਪਾਂ ਕਹਿ ਰਹੇ ਸੀਗੇ ਹਾਂ ਵੀ ਆਪਾਂ ਬਣਾਵਾਂਗੇ ਪਲੈਨ ਵੀ ਹਾਂ ਦੋਸਤਾਂ ਨੇ ਜਾਣਾ ਹੀ ਹੈ ਟ੍ਰਿਪ ਤੇ, ਤੇ ਤੁਸੀਂ ਵੀ ਕਿਹਾ ਸੀਗਾ ਵੀ ਹਾਂ ਚੱਲਾਂਗੇ ਹਾਂ ਚੱਲਾਂਗੇ ਭਾਜੀ ਕੋਈ ਚੱਕ ਕਰਨੀ ਏ ਚੱਲਾਂਗੇ ਪਕਾ
ਅੱਛਾ-ਅੱਛਾ, ਹਾਂ ਚਲੋ ਕੋਈ ਨੀ ਗੱਲ ਹੋਈ ਤਾਂ ਸੀ ਸੈਟਰਡੇ ਦੀ ਹਾਂ ਸ਼ਾਇਦ ਸੈਟਰਡੇ ਆ ਸੰਡੇ ਦੀ ਹੈਨਾ, ਹੂੰ-ਹੂੰ ਹੂੰ, ਠੀਕ ਆ
ਹਾਂਜੀ-ਹਾਂਜੀ, ਭਾਜੀ ਚੱਲਾਂਗੇ ਕੋਈ ਨੀ। ਆਪਣਾ ਗੁਰਦੁਆਰੇ ਘੁੰਮ ਲਾਂਗੇ, ਹਾਂਜੀ-ਹਾਂਜੀ ਦਰਸ਼ਨ ਕਰਕੇ। ਹਾਂ, ਆਪਣਾ ਉੱਥੇ ਸੇਵਾ ਪਾਣੀ ਕਰਕੇ ਲੰਗਰ ਛੱਕ ਕੇ ਮਾਰਕੀਟ ਘੁੰਮ ਲਾਂਗੇ
ਹਾਂ-ਹਾਂ, ਸਹੀ ਆ
ਹਾਂਜੀ-ਹਾਂਜੀ-ਹਾਂਜੀ।
ਹੋਰ ਵੀ ਬਥੇਰੇ ਗੁਰਦੁਆਰੇ ਹੈ ਪਰ ਸਾਨੂੰ ਪਤਾ ਨੀ ਨਾ ਹੈਨਾ।
ਹਾਂ ਉਹ ਤਾਂ ਆਪਾਂ ਜਾਵਾਂਗੇ ਲੋਕਾਂ ਕੋਲ ਪੁੱਛ ਲਾਂਗੇ ਜੇ ਉੱਥੇ ਹੈਗੇ ਬੰਦੇ ਆ ਨਾ ਲੋਕਲ ਉੱਥੋਂ ਪਤਾ ਲੱਗਏਗਾ ਸਾਨੂੰ ਪੁੱਛਣਾਗੇ ਵੀ ਕਿਹੜੇ ਕਿਹੜੇ ਗੁਰਦੁਆਰੇ ਆ ਕਿੱਥੇ ਕਿ ਹੈਗੇ ਆ ਹੈਨਾ, ਇੱਕ ਕੰਮ ਕਰਾਂਗੇ ਆਪਾਂ ਸਟੇ ਕਰਾਂਗੇ ਦੋ ਤਿੰਨ ਦਿਨ ਵਧੀਆ।
ਅੱਛਾ-ਅੱਛਾ
ਪ੍ਰੋਪਰ ਸਟੇ ਕਰਕੇ ਆਰਾਮ ਦੀ ਰੈਸਟ ਵੀ ਕਰਕੇ ਘੁੰਮ ਫਿਰ ਕੇ ਆਪਣਾ ਦਰਸ਼ਨ ਪਾਣੀ ਕਰਕੇ।
ਹਾਂ-ਹਾਂ, ਹਾਂ-ਹਾਂ ਕੋਈ ਨੀ। ਫੇਰ ਕਦੀ ਸਾਡੀ ਸਲਾਹ ਬਣੀ ਜਦੋਂ ਵੀ ਨੈਕਸਟ ਟਾਈਮ ਉਸ ਤੋਂ ਬਾਅਦ ਫੇਰ ਆਪਾਂ ਇੱਕ ਹਫ਼ਤੇ ਲਈ ਜਾਵਾਂਗੇ ਹੈਨਾ ਵੀ ਆਰਾਮ ਨਾਲ, ਹਾਂ ਇੱਕ ਹਾਂ ਹਾਂ। ਹਾਂ-ਹਾਂ, ਸਾਰੀਆਂ ਜਗ੍ਹਾ ਤੇ ਘੁੰਮ ਕੇ ਆਵਾਂਗੇ ਜਿੱਥੇ -ਜਿੱਥੇ ਰਹਿ ਜਾਏਗਾ।
ਜਿਹੜਾ ਬਾਰਡਰ ਹੈਗਾ ਉੱਥੇ ਬਾਗਾ ਬਾਰਡਰ, ਤੇ ਆਪਣਾ ਹੋਰ ਕੀ-ਕੀ ਆ ਉੱਥੇ? ਜਲ੍ਹਿਆਂਵਾਲਾ ਬਾਗ ਹੈ ਆਪਣਾ ਹੋਰ ਵੀ ਉੱਥੇ ਇੱਕ ਖਾਣ ਪੀਣ ਦਾ ਸਮਾਨ ਬੜਾ ਫੇਮਸ ਆ ਉਥੇ ਇੱਕ
ਹਾਂ-ਹਾਂ, ਇਹ
ਇੱਕ ਲੱਸੀ ਆ ਯਾਰ ਨਾ ਭੁੱਲ ਗਿਆ ਮੈਂ ਬੰਦੇ ਦਾ।
ਇੱਕ ਜਿੱਥੇ ਤੁਸੀਂ ਲਗਾ ਲਓ ਜਿਹਾ ਗੋਲਡਨ ਟੈਂਪਲ ਹੋ ਗਿਆ।
ਹਾਂਜੀ-ਹਾਂਜੀ, ਉੱਥੇ ਹਾਂ ਮੰਦਿਰ ਵੀ ਆ ਉੱਥੇ ਸਹੀ ਗੱਲ ਹੈ ਹਾਂਜੀ-ਹਾਂਜੀ ਡਿੱਟੋ ਕਾਪੀ ਆ ਉਹਦੀ ਪੂਰੀ ਉਹ
ਪਰ ਜੋ ਫਿਰ ਹਿਸਾਬ ਦਰਬਾਰ ਸਾਹਿਬ ਦਾ ਪਰ ਉਹਦੇ ਕੰਪੈਰੀਜ਼ਨ ਬਿਲਕੁਲ ਵੀ ਨੀ ਹੈ, ਕਿੱਦਰ ਦਰਬਾਰ ਸਾਹਿਬ ਤਾਂ ਬਹੁਤ ਸਫ਼ਾਈ ਰਹਿੰਦੀ ਉੱਥੇ ਮੈਂ ਮਤਲਬ ਫੋਨ ਚ ਹੀ ਦੇਖਿਆ ਸੀ ਰੀਲਾਂ ਵਗੈਰਾ ਤੇ। ਵੀ ਸਫ਼ਾਈ ਵਗੈਰਾ ਬਿਲਕੁਲ ਵੀ ਨਹੀਂ ਹੈ। ਸਰੋਵਰ ਵੀ ਤੁਸੀਂ ਕਹਿ ਲੋਓ ਵੀ ਗੰਦਾ ਜਹਾ ਉੱਥੇ ਦਾ।
ਹੋ ਤਾਂ ਕਦੇ ਨਹੀਂ
ਹਾਂ -ਹਾਂ, ਸਹੀ ਗੱਲ ਹੈ।
ਤੇ ਚਲੋ, ਭਾਜੀ ਹੈਨਾ ਫਿਰ ਆਪਾਂ ਬਣਾਦੇ ਹਾਂ ਪਲੈਨ, ਕੋਈ ਨਾ ਕੱਲ ਤੋਂ ਆਪਾਂ ਸਵੇਰੇ ਛੇਤੀ ਉੱਠ ਜਾ ਕਰਾਂਗਾ, ਮੈਂ ਵੀ
ਹ ਠੀਕ ਆ, ਠੀਕ- ਠੀਕ ਆ, ਭਾਈ ਠੀਕ ਹੈ ਠੀਕ